ਸਤਿ ਸ੍ਰੀ ਅਕਾਲ ਜੀ, ਹੋਰ ਕੀ ਕਰ ਰਹੇ ਹੈਗੇ ਤੁਸੀਂ?
ਬਸ ਮੈਂ ਤਾਂ ਘੁੰਮ ਰਹੀ ਸੀ ਬਾਹਰ,
ਅੱਛਾ, ਹੋਰ ਰੋਟੀ ਖਾ ਲਈ ਤੁਸੀਂ?
ਹਲੇੇ ਤੱਕ ਤਾਂ ਨਹੀਂ,
ਹੂੰ, ਕੀ ਬਣਾਇਆ ਸੀ ਅੱਜ ਤੁਸੀਂ? ਅੱਛਾ ਹਲੇ ਬਣ ਰਹੀ ਹੈਗੀ ਐ।
ਆਹੋ,
ਹੋਰ ਤੁਸੀਂ ਡੀ ਆਈ ਵਾਈ ਗਏ ਸੀ, ਤੁਸੀਂ ਦਿਨੇ ਸਾਡੀ ਗੱਲ ਹੋਈ ਸੀ। ਕੀ ਲੈ ਕੇ ਆਏ ਉੱਥੋਂ ਦੀ,
ਉੱਥੋਂ ਦੀ ਬਰੱਸ਼ ਲਿਆ ਸੀ, ਆਪਾਂ ਦਾ ਇੱਕ ਨਹਾਣ ਵਾਲਾ ਕੁਚਾ ਜਿਹਾ ਲਿਆ ਸੀ। ਤਾਂ ਇੱਕ, ਹੱਥਾਂ ਦੀਆਂ ਅਸੈਸਰੀਜ਼ ਵੀ ਲਿੱਤੀ ਸੀ,
ਅੱਛਾ,
ਬਸ ਬਾਕੀ ਤਾਂ ਹੋਰ ਆਪਾਂ ਮੀਨਾ ਮਾਰਕੀਟ ਚੱਲ ਗਏ ਸੀ। ਤਾਂ ਬਾਲਟੀ ਉਹ ਤੀਹ-ਤੀਹ, ਵੀਹ-ਵੀਹ ਰੁਪਏ ਦੇ ਸੀ। ਤਾਂ ਉੱਥੋਂ ਲੈ ਲਏ ਸੀ ਆਪਾਂ,
ਹੂੰ, ਤੇ ਹੁਣ ਕਦ ਜਾਣਾ ਹੈਗਾ ਤੁਸੀਂ?
ਹੱਲੇ ਤੱਕ
ਹੱਲ ਫੇਸ ਨ ਆਇ ਹੂੰ, ਚਲੋ ਗਰਮੀ ਵੀ ਬੜੀ ਹੈ, ਮੌਸਮ ਠੀਕ ਹੋ ਜਾਏਗਾ ਫਿਰ ਚੱਲ ਜਿਓ।
ਆਹੋ ਅੱਜ ਬੜੀ ਗਰਮੀ ਸੀ ਪਤਾ ਨੀ, ਅੱਜ ਤਾਪਮਾਨ ਜ਼ਿਆਦਾ ਸੀ, ਚਾਲੀ ਤੋਂ ਵੱਧ ਸੀ।
ਹਾਂ ਸਾਡੇ ਵੀ ਬੜੀ ਗਰਮੀ ਸੀ ਵੈਸੇ, ਸਾਡੇ ਗਰਮੀ ਲੱਗਦੀ ਨੀ ਹੈਗੀ ਐ, ਠੰਡਾ ਲੱਗਦਾ ਸਾਡਾ ਨੀਚੇ ਹੈਗਾ ਨਾ ਮਕਾਨ ਕੁਛ ਨਵਾਂ ਬਣਿਆ ਹੈ, ਅਤੇ ਤਾਂ ਕਰਕੇ ਨਹੀਂ ਗਰਮੀ ਲੱਗਦੀ ਪਰ ਅੱਜ ਆਪਾਂ ਸਾਰੇ ਸਵੇਰ ਤੋਂ ਲੈ ਕੇ ਕੂਲਰ ਚਲਾਈ ਹੀ ਰੱਖਿਆ। ਹੁਣ ਕੀਤਾ ਸੀ, ਥੋੜ੍ਹੀ ਦੇਰ ਬੰਦ ਕਿ ਥੋੜ੍ਹੀ ਮੋਟਰ ਨੂੰ ਸ਼ਾਂਤੀ ਮਿਲੇ ਤੇ ਰਾਤ ਨੂੰ ਸਾਰੀ ਰਾਤ ਚੱਲਨਾ ਹੈਗਾ।
ਬਸ ਅ ਅਸੀਂ ਤਾਂ ਬਾਹਰ ਸੀ ਤਾਂ ਬੜੀ ਲੂਜ ਹੀ ਚੱਲ ਰਹੀ ਸੀ। ਸਾਨੂੰ ਤਾਂ ਚੱਕਰ ਵੀ ਆ ਗਿਆ, ਬਾਹਰ ਚੋਂ ਫਿਰ ਆਪਾਂ ਕੁਛ ਖਾਇਆ ਪੀਆ ਰੁਕੇ। ਤਾਂ ਫਿਰ-ਫਿਰ ਤੋਂ ਸ਼ੋਪਿੰਗ ਕੀਤੀ ਆ ਆਪਾਂ
ਹੂੰ, ਗਰਮੀ ਬੜੀ ਹੈਗੀ ਐ ਤੁਸੀਂ ਸ਼ਾਮ ਨੂੰ ਜਾਣਾ ਸੀ ਨਾ।
ਟਾਈਮ ਹੀ ਇਨਾ ਲੱਗਿਆ ਆਪਾਂ ਦਾ ਪਲੈਨ ਬਣਾਇਆ ਸੀ, ਸ਼ਾਮ ਨੂੰ ਜਾਣ ਵਾਸਤੇ।
ਹੂੰ, ਸ਼ਾਮ ਨੂੰ ਜਾਂਦੇ ਤੇ ਸ਼ਾਮ ਨੂੰ ਠੰਡੇ ਠੰਡੇ ਟਾਈਮ ਵਾਪ ਸੀ ਆਦੇ,
ਸਾਨੂੰ ਅ ਲੱਗਿਆ ਕਿ ਜ਼ਿਆਦਾ ਟਾਈਮ ਲੱਗ ਜੂਗਾ ਤਾਂ ਆਪਾਂ, ਛੇਤੀ ਗਏ, ਇੱਕ ਵਜੇ ਤੱਕ ਗਏ ਤਾਂ ਆਪਾਂ ਆਏ ਵੀ ਸੱਤ ਵਜੇ ਫੇਰ ਅਸੀਂ ਸੋਚਿਆ ਕਿ ਸ਼ੁਕਰ ਆਪਾਂ ਸ਼ਾਮੀ ਨੀ ਗਏ।
ਮੀਨਾ ਮਾਰਕੀਟ ਤੋਂ ਕੁਛ ਡਰੈਸ ਕੱਪੜੇ ਨੀ ਲੈ ਕੇ ਆਏ ਤੁਸੀਂ
ਬਰਸ਼-ਬਰਸ਼ ਕੱਪੜੇ ਸੋਣ ਲਣਾ ਬਰਸ਼ ਲੈ
ਬਰਸ਼ ਨੀ ਡਰੈਸ ਕੱਪੜੇ-ਕੱਪੜੇ
ਕੱਪੜੇ-ਕੱਪੜੇ ਤਾਂ ਨਹੀਂ ਲਾ ਲੈ ਕੇ ਆਏ ਆਪਾਂ
ਹੂੰ, ਹੁਣ ਬੜੇ ਅੱਛੇ ਆਏ ਹੋਹੇ ਨੇ ਨਾ ਉੱਥੇ
ਸਸਤੇ ਮਿਲਦੇ ਜਿਆਦਾ
ਹਾਂ। ਉੱਥੋਂ ਮਿਲਦੇ ਤੇ ਨੇ ਪਰ ਇੱਥੇ ਹੈਗਾ ਨਾ ਦੇਖ ਕੇ ਸਾਹਮਣੇ ਕੁਆਲਿਟੀ ਦਾ ਪਤਾ ਲੱਗ ਜਾ ਚੰਗਾ ਹੈਗਾ।
ਓਦਾਂ ਤੇ ਉਹਦੇ ਕੋਲ ਜੂਡੀਓ ਚ ਵੀ ਅੱਛੇ ਹੈਗੇ ਨੇ। ਮੈਂ ਜੂਡੀਓ ' ਲੈ ਕੇ ਆਈ ਸੀ।
ਜੂੜਓ ਤੇ ਗਏ ਸੀ ਆਪਾਂ ਤਾਂ ਟੀ ਸ਼ਟਾਂ ਲਿੱਤੀਆਂ। ਜੂੜਓ ਤੋਂ ਕੁਆਲਿਟੀ ਦਾ ਠੀਕ ਹੁੰਦੀ ਹੈ। ਪਰ ਉਹ ਕੱਪੜੇ ਦਾ ਰੰਗ ਉ ਚਾਹੀਦਾ ਨਾਲੇ ਜੂਡਿਉ ਵਾਲ ਲੇ ਚ
ਲਿੱਤੇ ਸੀ ਤਾਂ ਉਹਦੇ ਚ ਇੰਨਾ ਫ਼ਰਕ ਨਹੀਂ ਪਿਆ। ਕਰੀਮ ਕਲਰ ਦੇ ਲਿੱਤੇ ਸੀ। ਮੈਂ ਤੇ ਕੋਟ ਸੈਟ ਲਿੱਤਾ ਸੀ। ਸੀ। ਉਹ ਮੈਂ ਫੇਰ ਵਿਆਹ ਹੋ ਗਿਆ। ਮੇਰਾ ਫੇਰ ਮੈਂ ਉਹ ਇੱਕ- ਦੋ ਵਾਰੀ ਪਾਇਆ ਹੈਗਾ। ਪਹਿਲਾਂ ਉਸ ਤੋਂ ਬਾਅਦ ਮੈਂ ਉਹਨੂੰ ਪਲੇ ਪਾਇਆ ਨੀ ਹੈਗਾ।
ਅੱਛਾ। ਉਹ ਕਹਿ ਰਹੇ ਨੇ ਹਾਲੇ ਜੁਲਾਈ ਚ ਇੱਕ ਜੁਲਾਈ ਚ ਸੇਲ ਲੱਗੀ ਹੈ। ਨਨਨਵੇਂ ਰੁਪਏ ਦੀਆਂ
ਹਾਂ, ਫਿਰ ਸੇਲ ਲੱਗੇਗੀ। ਹੁਣ ਤੇ ਸਾਰੀ ਜਗ੍ਹਾ ਲੱਗਣ ਸੇਲ
ਸਾਨੂੰ ਲੱਗਦਾ ਮੌਸਮ ਬਦਲ ਰਿਹਾ ਨਾ। ਤਾਂ
ਹਮ। ਤਾਂ ਕਰਕੇ ਉਹ ਕਿਉਂਕਿ ਮੀਹ ਪੈਣ ਲੈਣਾ ਉਸ ਤੋਂ ਪਹਿਲਾਂ ਸੇਲ ਲਾ ਦੇਣਗੇ ਕਿਉਂਕਿ ਮੀਂਹ ਚ ਕਿਸੇ ਨੇ ਬਾਹਰ ਤੇ ਜਾਣਾ ਨਹੀਂ ਹੈਗਾ। ਤਾਂ ਕਰਕੇ ਉਹ ਕਰ ਦੇਣਗੇ ਕਿ ਪਹਿਲਾਂ ਹੀ ਤੇ ਜੇ ਸਾਡਾ ਸਮਾਨ ਜਿਹੜਾ ਵੀ ਹੈਗਾ।
ਅੱਛਾ।
ਹੂੰ, ਹੋਰ ਕੀ ਕਰਦੇ ਸੀ। ਤੁਸੀਂ ਹਾਂ। ਆਪਾਂ ਹਾਲ ਹੀ ਅੱਜ ਮੇਰੇ ਮੰਮੀ- ਪਾਪਾ ਗਏ ਹੋਏ ਸੀ। ਬਾਹਰ ਤੇ ਆਪ ਮੈਂ ਕੱਲ ਕਰ ਕੱਲੀ ਸੀਗੀ ਘਰ ਤੇ ਮੇਰੇ ਹਸਬੈਂਡ ਆ ਗਏ ਸੀਗੇ। ਰਾਤੀ ਆ ਗਏ ਸੀ। ਉਹ ਅਤੇ ਫਿਰ ਆਪਾਂ ਸਵੇਰੇ ਆਲੂ ਬਾਲੇ ਟੋਸਟ ਬਣਾਏ। ਤੇ ਸਵੇਰੇ ਆਪਾਂ ਉਹ ਖਾਏ। ਫਿਰ ਦੁਪਹਿਰੇ ਆਪਾਂ ਓਡਰ ਕਰ ਲਈ ਸੀ। ਜਮੈਟੋ ਤੋਂ ਦਾਲ ਮੱਖਣੀ ਮੰਗਵਾਾਈ ਸੀ ਤੇ ਰੋਟੀ ਮੰਗਾਈ ਸੀ। ਤੇ ਫੇਰ ਹੁਣ ਮੰਮੀ ਆਏ ਸੀ। ਤੇ ਦਾਲ- ਮੱਖਣੀ ਵੀ ਪਈ ਸੀ। ਸਵੇਰੇ ਦੇ ਆਲੂ ਬੱਚੇ ਪਏ ਸੀ। ਤੇ ਫਿਰ ਉਹ ਆਲੂ ਵਾਲੇ ਪਰੌਂਠੇ ਬਣਾ ਲਏ। ਤੇ ਕੁਛ ਦਾਲ ਨਾਲ ਸਿੰਪਲ ਰੋਟੀ ਖਾ ਲਈ ਹੈਗੀ ਹੈ। ਉਥੇ ਢਿੱਡ ਭਰ ਗਿਆ। ਉਹ ਡੇਰਾ ਵਸੀ ਗਏ ਸੀ। ਅੱਜ ਨਾ ਕਿਸੇ ਦੀ ਕ੍ਰਿਆ ਹੈਗੀ ਸੀ। ਮੇਰੇ ਫੁੱਫੜ ਦੀ ਕ੍ਰਿਆ ਹੈਗੀ ਸੀ।
ਅੱਛਾ। ਅ ਅੱਜ ਤਾਂ ਸ਼ਾਇਰ ਸੰਡੇ ਹੀ ਆ। ਤਾਂ ਉੱਧਰ ਅਹ ਉਹ ਬੁੜੀਆ ਸਾਹਿਬ ਗੁਰਦੁਆਰ ਚ ਲੱਗਦਾ ਨਾ ਲੰਗਰ।
ਹਾਂਜੀ। ਉੱਥੇ-ਉੱਥੇ ਤੇ ਹਾਂ ਹਰ ਸੰਡੇ ਲੰਗਰ ਲੱਗਦਾ ਹੈਗਾ। ਹੋ ਜੇ ਗੁੜਿਯਾ।
ਮੈਂ ਇੱਕ-ਇੱਕ- ਦੋ ਵਾਰ ਗਈ ਸੀ। ਤਾਂ ਉੱਧਰ ਲੰਗਰ ਨੀ ਲੱਗਿਆ ਹੋਇਆ ਸੀ।
ਨਹੀਂ ਉੱਥੇ ਤੇ ਹਰ-ਹਰ ਟਾਈਮ ਲੱਗਦਾ ਹੈਗਾ ਲੰਗਰ ਤੇ ਹਰ ਸੰਡੇ ਲੱਗ ਓਦਾਂ ਵੀ ਤੁਸੀਂ ਜਿਸ ਟਾਈਮ ਮਰਜ਼ੀ ਚੱਲ ਜਾਓ। ਲੰਗਰ ਤੇ ਹਮੇਸ਼ਾ ਮਿਲਦਾ ਹੈਗਾ ਉੱਥੇ
ਤੁਸੀਂ ਕੇੜੇ ਹਲੇ ਗੁਰਦੁਆਰੇ ਗਏ ਸੀ। ਰਾਈਟ ਸਾਈਡ ਆਲੇ, ਕਿ ਲੈਫਟ ਸਾਈਡ ਆਲੇ।
ਅ ਲੈਫਟ ਵਾਲੇ ਜੇ।
ਹਾਂ, ਤੇ ਲੈਫਟ ਆਲੇ ਚ ਨੀ ਮਿਲਦਾ ਨਾ ਜੇੜਾ ਹਾਂ। ਜੇੜਾ ਪੁਰਾਣਾ ਹੈਗੈ ਨਾ ਗੁਰ ਦੁਵਾਰਾ ਓਹ ਲੈਫਟ ਆਲਾ ਹੈਗੈ ਬਣਿਆ। ਓਹ ਹਲੇ ਨਵਾਂ ਬਣਿਆ ਹੈਗੈ। ਤੇ ਔਥੇ ਨੀ ਚੱਲਦਾ ਹੈਗਾ ਲੰਗਰ, ਔਥੇ ਸਿਰਫ ਜਦ ਕੋਈ ਬਾਰ ਤੋਂ ਕੋਈ ਪਾਠੀ ਆਂਦਾ ਹੈਗਾ ਯਾ ਕੋਈ ਰਾਗੀ ਆਂਦਾ ਦਾ ਹੈਗਾ ਕੀਰਤਨ ਹੁੰਦਾ ਜਦ ਤਾਂ ਲੱਗਦਾ ਹੈਗਾ ਉੱਥੇ ਲੰਗਰ, ਲੰਗਰ ਏਥੇ ਲੱਗਦੈ। ਪੁਰਾਣੇ ਗੁਰਦੁਆਰੇ ਚ, ਅੰਦਰ ਲੰਗਰ ਹਾਲ ਬਣਿਆ ਔਥੇ ਲੱਗਦਾ ਏ। ਦਾ ਲੰਗਰ ਔਥੇ ਸਾਰੇ ਸਾਡੇ ਘਰਦੇ ਹੀ ਹੈਗੇ ਨੇ। ਜਿੱਥੇ ਮੈਂ ਵਿਆਹੀ ਹੈਗੀ ਆ ਔਥੇ ਦੇ ਹੀ ਸਾਰੇ ਬੰਦਿਆਂ ਦੀ ਡਿਊਟੀ ਹੈਗ ਗੀ ਐ, ਕੇ ਚਾਚੇ ਸੋਰੇ ਦੀ, ਕੇ ਦੇਵਰ ਦੀ, ਚਾਰ ਪੰਜ ਦੇਵਰ ਹੈਗੇ ਨੇ ਮੇਰ ਉਨਾਂ ਦੀ ਦੀ ਡਿਊਟੀ ਹੈਗੀ ਐ। ਕੋਈ ਰੋਟੀ ਬਣਾਦਾ, ਕੋਈ ਸਲਾਦ ਕੱਟਦਾ, ਕੋਈ ਸਬਜ਼ੀ ਬਣਾਂਦਾ ਹੈਗੈ। ਏਨਾਂ ਦੀ ਡਿਊਟੀ ਆ ਹਰ ਸੰਡੇ ਦੀ। ਸਾਰਾ ਮੇਰਾ ਖ ਸਾਰੇ ਓਥੇ ਹੀ ਹੋੰਦੇ ਨੇ ਸੰਡੇ ਨੂੰ। ਆਪਾਂ ਵੀ ਬੜੀ ਵਾਰ ਗਏ ਨੇ ਅੱਗੇ ਨੇ ਉਥੇ। ਜਾਂ ਕੋਈ ਫੰਕਸ਼ਨ ਹੁੰਦਾ ਹੈਗੈ, ਕੀਰਤਨ ਹੁੰਦਾ, ਹਾਂ। ਤੁਸੀਂ ਆਓਗੇ ਤੇ ਤੁਸ ਤੁ ਸਾਨੂੰ ਦੱਸਿਓ ਕਿ ਪਤਾ ਆਪਾਂ ਵੀ ਔਥੇ ਹੀ ਹੋਣ, ਆਪਾਂ ਤੇ ਚੱਲ ਜਾਂਦੇ ਸੀ ਹਰ ਸੰਡੇ ਗਏ ਨੇ ਪਹਿਲਾਂ। ਹੁਣ ਥੋੜੀ ਗਰਮੀ ਹੋਗੀ ਐ, ਤਾਂ ਕਰਕੇ ਨੀਂ ਜਾ ਹੁੰਦਾ ਹੈਗਾ। ਕੁਛ ਮੈਂ ਐਥੇ ਆਈ ਹੋਈ ਹੈਗੀ ਆਂ ਆਪਣੇ ਘਰ। ਨਹੀਂ ਤੇ ਉੱਥੇ ਬੜਾ ਅੱਛਾ ਹੁੰਦਾ ਹੈਗਾ, ਲੰਗਰ ਬੜਾ ਸਵਾਦ ਹੁੰਦਾ ਹੈਗਾ ਉੱਥੇ ਦਾ।
ਖਾਇਆ ਸੀ ਆਪਾਂ ਇੱਕ ਵਾਰੀ, ਆਪਾਂ ਸਾਰੇ ਮਿਲ ਕੇ ਗਏ ਸੀ ਨਾ ਕੋਲੇਜ ਦੇ ਫਰੈਂਡ ਮਿਲ ਕੇ ਗਏ ਸੀ। ਆਪਾਂ ਬੜਾ ਸਵਾਦ ਸੀ।
ਹੂੰ, ਉੱਥੇ ਦਾ ਜੇੜਾ ਫੇਮਸ ਓਹ ਹੈਗੈ, ਸਲਾਦ ਫੇਮਸ ਹੈਗੈ। ਹੂੰ, ਸਲਾਦ ਬੜਾ ਸਵਾਦ ਹੁੰਦਾ ਉਦਾਂ ਥੇ ਬਰੀਕ- ਬਰੀਕ ਸਵਾਦ ਸਲਾਦ ਹੁੰਦਾ ਹੈਗਾ ਕੱਟਿਆ ਹੋਇਆ। ਚਟਨੀ ਚ ਪਾ ਕੇ, ਹੂੰ। ਸਾਡੇ ਤੇ ਘਰ ਓਦਾਂ ਵੀ ਆਂਦਾ ਹੈਗਾ ਉੱਥੇ ਦੋ ਹਰ ਸੰਡੇ ਨੂੰ। ਕਿਉਂਕਿ ਘਰ ਦੇ ਬੰਦੇ ਹੈਗੇ ਨੇ ਤੇ ਫਿਰ ਓਹ ਬਣਾਂਦੇ ਨੇ ਤੇ ਫਿਰ ਓਹ ਘਰ ਵੀ ਲਿਆਂਂਦੇ ਨੇ। ਸੰਡੇ ਆੰਦਾ ਹੈਗਾ ਸਾਡੇ ਉੱਤੇ, ਕਦੀ ਸੇਵੀਆਂ ਆੰਦੀਆਂ ਨੇ, ਹੂੰ।
ਰੇ ਖਾਣ ਵਾਸਤੇ।
ਹੂੰ, ਸਾਡੇ ਘਰ ਦੇ ਉੱਥੇ ਸਾਰੇ ਗੁਰਦੁਆਰੇ ਹੀ ਹੈਗੇ ਨੇ ਘਰ ਦੇ ਕੋਲ ਹੀ ਚਾਰ ਪੰਜ ਗੁਰਦੁਆਰੇ ਰੇ ਹੈਗੇ ਨੇ ਤੇ ਉੱਥੋਂ ਦੀ ਆਂਦਾ ਰੈੰਦਾ ਹੈਗਾ। ਹੁਣ ਛਬੀਲਾਂ ਲੱਗ ਰੀਆਂ ਨੇ ਤੇ ਡੇਲੀ ਛਬੀਲ ਆੰਦੀ ਪਈ ਐ ਘਰ, ਕਿਉਂਕਿ ਘਰ ਦੇ ਹੀ ਲਾਦੇ ਪਏ ਨੇ ਬਾਰ ਲੰਗਰ। ਤੇ ਫਿਰ ਜੇੜੇ ਬਚ ਓਹ ਹੁੰਦੀ ਐ ਗੁਰਦੁਆਰੇ ਦੇ ਆਦੇ ਨੇ। ਫਿਰ ਜੇ ਕਦੇ ਗੁਰਦੁਆਰੇ ਲੱਗਦੀ ਹੈ, ਤੇ ਉੱਥੋਂ ਦੀ ਆਦੀ ਹੈਗੀ ਐ ਘਰ।
ਸਹੀ ਆ ਫਿਰ ਤਾਂ।
ਹੂੰ, ਹੁਣ ਅੱਜ ਫੋਨ ਆਯਾ ਸੀ ਉੱਥੋਂ ਦੀ ਅ ਤੇ ਜਲਜੀਰਾ ਆਯਾ ਸੀ, ਕੱਲ ਮੈਂਗੋ ਸ਼ੇਕ ਆਯਾ ਸੀਗਾ। ਐਵੇਂ ਐਵੇਂ ਕਰਕੇ ਅਲੱਗ ਅਲੱਗ ਦਿਨ ਕੁਛ ਕੁਛ ਆਦਾ ਹੈਗੈ।
ਅੱਛਾ ਅ ਹੈਲੇੇ ਤੱਕ ਲੱਗ ਮਤਲਬ ਰੋਜ਼ ਹੀ ਲੱਗਦੈ ਯਾ ਕਦੇ ਕਦਾਰ।
ਓਹ ਛਬੀਲਾਂ ਦੇ ਲੰਗਰ ਲੱਗ ਰੇ ਨੇ ਹੁਣ ਤਾਂ ਓਹ ਡੇਲੀ ਆਦਾ ਹੈਗੈ।
ਹੂੰ, ਕਦੀ ਕੋਈ ਲਾ ਦਿੰਦਾ, ਕਦੀ ਕਿਸੇ ਨੇ ਲਾ ਤਾ, ਕਦੇ ਕਿਸੇ ਨੇ ਸੇਵਾ ਦੇਤੀ। ਐਵੇਂ ਹੁੰਦਾ ਹੈਗਾ।
ਵਧੀਆ ਫਿਰ ਤਾਂ।
ਹੂ - ਸਾਡੇ ਇੱਥੇ ਕੋਲ ਹੈ ਨੀ ਇਹਨਾਂ ਨਾਲ ਸਾਡੇ ਇੱਥੇ ਦੂਰ ਹੈਗੇ ਨੇ ਗੁਰਦੁਆਰੇ ਤੇ ਇੱਥੇ ਸਾਨੂੰ ਪਤਾ ਨੀ ਲੱਗਦਾ ਹੈਗਾ ਕੁਛ ਕੁਛ ਮੇਰਾ ਵਿਆਹ ਸਰਦਾਰਾਂ ਚ ਹੋਇਆ ਹੈਗਾ ਤਾਂ ਕਰ ਫ਼ਰਕ ਪੈ ਜਾਂਦਾ ਹੈਗਾ
ਸਹੀ ਆ ਫਿਰ ਤਾਂ ਹੋਰ ਦੱਸੋ
ਬਸ ਬੈਠੇ ਸੀ ਆਪਾਂ ਮੰਮੀ ਬੈਠੇ ਸੀ ਲੇਟੇ ਸੀ ਉਹ ਅੱਜ ਥੱਕ ਗਏ ਨੇ ਕਹਿੰਦੇ ਅੱਜ ਸਪੀਡ ਬੜੀ ਸੀ ਟ੍ਰੇਨ ਚ ਆਏ ਸੀ ਉਹ ਤੇ ਕਹਿੰਦੇ ਹਰਿਦਵਾਰ ਦੇ ਬੰਦੇ ਬੜੇ ਚੜੇ ਹੋਏ ਸੀ ਬੜੀ ਉੱਥੇ ਜਾਣ ਵਾਲੇ ਬੰਦੇ ਬੜੇ ਸੀ ਹਰਿਦਵਾਰ ਦੇ ਤੇ ਖੜੇ ਖੜੇ ਆਏ ਨੇ ਗਰਮੀ ਇੰਨੀ ਸੀ ਤੇ ਬਿਲਕੁਲ ਜ੍ਹਾ ਨਹੀ ਸੀ ਪੈਰ ਰੱਖਣ ਲਈ ਵੀ ਟ੍ਰੇਨ ਚ ਕੁਛ ਛੁੱਟੀਆਂ ਵੀ ਹੈਗੀਆਂ ਨੇ ਬੱਚੇ ਅੱਛਾ
ਹਾਂ ਜੰਮੂ ਵਾਲੀ ਮਾਸੀ ਨਹੀਂ ਨੇ ਜੰਮੂ ਵਾਲੀ ਮਾਸੀ ਦੋ ਤਿੰਨ ਦਿਨ ਪਹਿਲਾਂ ਆਏ ਸੀ ਹੋਰ ਸੋਚ ਰਹੇ ਸੀ ਸ਼ਨਾਨ ਕਰ ਲਈਏ ਜੀ ਕਰ ਲਏ ਤਾਂ ਫੇਰ ਉਹ ਆਈ ਸੀ ਤਾਂ ਫਿਰ ਆਪਾਂ ਕਿਹਾ ਸੀ ਉਹਨਾਂ ਨੂੰ ਕਿ ਆ ਜਾਓ ਇੱਧਰ ਰੁਕ ਜਾਓ ਆਪਣੇ ਉਹ ਕਹਿੰਦੇ ਫਿਰ ਕਦੇ ਆਏਗੇ ਉਹ ਏਦਾਂ ਦਾ ਬਹਾਨਾ ਮਾਰ ਕੇ ਚੱਲ ਗਏ ਫਿਰ ਤੋਂ
ਅੱਛਾ ਉਹ ਹਰ ਸਿੱਧਾ ਹਰਿਦੁਵਾਰ ਗਏ ਹੋਣੇ ਨੇ
ਆਹੋ ਸਿੱਧਾ ਫੇਰ ਹਰਿਦਵਾਰ ਤੋਂ ਫਿਰ ਸਿੱਧਾ ਜੰਮੂ
ਹਮ ਉਹ ਬੜੀ ਭੀੜ ਸੀ ਉਹ ਫੇਰ ਆ ਕੇ ਗਰਮੀ ਲੱਗੀ ਹੈਗੀ ਹੈ ਤੇ ਮੈਂ ਆ ਕੇ ਠੰਡਾ ਬਣਾਇਆ ਸੀ ਕੀਤਾ ਇਹਨਾਂ ਨੇ ਪਰ ਹੁਣ ਫੇਰ ਰੋਟੀ ਖਾਈ ਰੋਟੀ ਖਾ ਕੇ ਹ ਨਾ ਨਾ ਹਰਿਦਵਾਰ ਨਹੀਂ ਗਏ ਸੀ ਡੇਰਾ ਬਸੀ ਗਏ ਸੀ ਚੰਡੀਗੜ੍ਹ ਜੀਰਕਪੁਰ ਦੇ ਕੋਲ ਹੀ ਹੈਗਾ ਡੇਰਾ ਬਸੀ ਉਹ
ਆਹੋ -ਆਹੋ ਚੰਡੀਗੜ੍ਹ ਚ ਜੀਰਕਪੁਰ
ਹਾਂਜੀ ਉਥੇ ਦੀ ਗਏ ਸੀ
ਅੱਛਾ ਜੀ
ਘਰ ਸਭ ਠੀਕ ਨੇ
ਸਭ ਠੀਕ ਨੇ ਤੁਸੀਂ ਦੱਸੋ ਆਂਟੀ ਦੀ ਸੇਵਾ ਸ ਪਾਣੀ ਕਰੋ ਫਿਰ
ਹਾਂ ਬਸ ਹੋਗੀ ਸੇਵਾ ਪਾਣੀ ਹੁਣ ਸੋਣ ਲੱਗੇ ਨੇ ਰਾਤ ਦਾ ਟਾਈਮ ਹੋ ਗਿਆ ਹੁਣ ਸੋਣਗੇ ਬਸ ਦੁੱਧ ਪੀਣਗੇ ਜੇ ਇੱਛਾ ਹੋਈ ਤੇ ਨਹੀਂ ਤੇ ਫਿਰ ਸੌ ਜਾਣਗੇ ਗਰਮੀ ਬੜੀ ਹੈਗੀ ਆ ਅਜ
ਹਾਂਜੀ ਕੋਈ ਨਾ ਕੂਲਰ ਕਾਲਰ ਚਲਾ ਕੇ ਸੋ ਫਿਰ ਤਾਂ
ਹਾਂਜੀ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ